ਹੈਲੋ। ਸ਼ਾਸ਼੍ਰੀ ਕਾਲ ਜੀ ਹੋਰ ਕਿਵੇਂ ਓ।
ਵਦੀਆ ਜੀ।
ਓਰ ਕੀ ਕਰਦੇ ਸੀ, ਵਦੀਆ-ਵਦੀਆ। ਅੱਛਾ ਠੀਕ ਏ ਹੋਰ ਮੈਂ ਕੁਛ ਨੀ ਬਾੱਸ, ਐਈਓ ਵਟਸਐਪ ਈ ਚਲਾ ਰੀ ਸੀ ਸਟੇਟਸ ਦੇਖ ਰੀ ਸੀ ਸਾਰੇਆ ਦੇ।
ਕੀ ਦੇਖ ਰੇ ਸੀਗੇ।
ਸਟੇਟਸ-ਸਟੇਟਸ ਵੱਟਸੈਪ ਤੇ। ਹਾਂਜੀ, ਹਾਂਜੀ। ਹੋਰ ਤੁਸੀਂ ਕੀ ਕਰਦੇ ਸੀ?
ਬਸ ਮੈਂ, ਮੈਂ ਰੋਟੀ ਖਾ ਕੇ ਹਟਿਆ।
ਰੋਟੀ ਖਾਧੀ ਐ, ਨਾਸ਼ਤਾ ਕੀਤਾ?
ਨਾਸਤਾ ਕੀ ਮਿਕਸ ਹੋ ਗਿਆ ਕੰਮ।
ਅੱਛਾ, ਅੱਛਾ ਠੀਕ ਹੈ ਐਵੀ। ਸਹੀ ਹੈ ਫੇਰ ਵੀ ਗੱਲ, ਹਨਾਂ।
ਹੋ ਗਿਆ ਸੀ ਨਾ, ਤਾਂ ਕਰਕੇ
ਅੱਛਾ! ਠੀਕ ਆ, ਹੋਰ ਸੁਣਾਓ ਤੁਸੀਂ? ਹੋਰ ਦੱਸੋ ਤੁਸੀਂ, ਤੁਹਾਡੀ ਨਾ ਆਵਾਜ਼ ਕੱਟ- ਕੱਟ ਕੇ ਆ ਰਹੀ ਐ। ਹਾਂਜੀ- ਹਾਂਜੀ।
ਹੈਲੋ!
ਹੈਲੋ! ਹਾਂਜੀ, ਹਾਂਜੀ ਹਾਂ ਹੁਣ ਠੀਕ ਆਈ ਐ।
ਅੱਜ ਕਲ, ਇੰਸਟਾਗ੍ਰਾਮ ਦਾ ਵੀ ਔਖਾ ਹੀ ਹੋਇਆ ਪਿਆ ਜਿਵੇਂ ਇੰਸਟਾਗ੍ਰਾਮ ਖੋਲੋ ਪਤਾ ਹੀ ਨਹੀਂ ਲੱਗਦਾ ਘੰਟਾ- ਡੇਢ ਘੰਟਾ ਕਿੱਥੇ ਚਲਾ ਗਿਆ। ਮੈਂ ਕਿਹਾ ਸੀ ਇੰਸਟਾਗ੍ਰਾਮ ਜਦੋਂ ਅਸੀਂ ਚਲਾਉਂਨੇ ਆ, ਪਤਾ ਹੀ ਨਹੀਂ ਲੱਗਦਾ ਘੰਟਾ -ਡੇਢ ਘੰਟਾ ਕਿੱਥੇ ਚਲਾ ਗਿਆ, ਰੀਲ ਸਕਰੋਲ ਕਰਦੇ- ਕਰਦੇ।
ਬਸ ਏਦਾਂ ਹੀ ਏ, ਪਤਾ ਨੀ ਲੱਗਦਾ ਟਾਈਮ ਦਾ, ਬੱਚੇ ਨਾਲ ਰਖੋ ਘੰਟੇ, ਘੰਟੇ ਦੋ, ਦੋ ਘੰਟੇ ਬਸ ਇੱਦਾਂ ਹੀ ਚਲੇ ਜਾਂਦੇ ਨੇ, ਬੁਰਾ ਹੀ ਹਾਲ ਹੈ ਦੇਖ ਲੋ। ਹੋਰ ਟਾਈਮ ਵੇਸਟ ਹੀ ਇੱਕ ਤਰ੍ਹਾਂ ਦਾ।
ਹੂੰ।
ਵੀ ਅਸੀਂ ਇੰਨੇ ਆਦੀ ਬਣ ਚੁੱਕੇ ਆ ਸੋਸ਼ਲ ਮੀਡੀਆ ਦੇ, ਬਿਨਾਂ ਏਦੇ ਤੋਂ ਤੁਰਿਆ ਨੀ ਜਾਂਦਾ।
ਬਿਲਕੁਲ -ਬਿਲਕੁਲ।
ਹੂੰ।
ਫੋਨ ਚਲਾਉਂਦੇ ਰਹਿਣਾ, ਰੋਟੀ ਖਾਣ ਲੱਗੇ ਯੂਸ ਯੂਟਿਊਬ ਤੋਂ ਸ਼ੋਰਟਸ ਦੇਖਦੇ ਰਹਿਣਾ।
ਹਾਂ ਬਸ ਆ ਤੇ ਪੂਰਾ ਹੂੰ। ਗਲਤ ਆਦਤ 'ਦੇਖੋ ਗ਼ਲਤ ਗੱਲ ਹੈਗੀ, ਗ਼ਲਤ ਗੱਲ ਕਿਉਂ ਐ? ਅੱਖਾਂ ਤੇ ਦੇਖੋ ਹਰ ਟਾਈਮ ਰੋਸ਼ਨੀ, ਸਕਰੀਨ ਦੀ ਰੋਸ਼ਨੀ ਲੱਗਦੀ ਐ। ਠੀਕ ਐ। ਔਰ ਅਸੀਂ ਫੈਮਲੀ ਟਾਈਮ ਨਹੀਂ ਦੇ ਪਾਂਦੇ। ਸਾਡਾ ਫੈਮਿਲੀ ਤੇ ਦੇਖੋ ਤੁ ਕਿੰਨਾ ਵੱਧਦਾ ਪਿਆ, ਕੋਈ ਗੱਲ ਨੀ ਸ਼ੇਅਰ ਕਰਨੀ, ਕੁਛ ਨੀ ਸ਼ੇਅਰ ਕਰਨਾ। ਠੀਕ ਏ, ਔਰ ਇੱਕ ਸਾਡੀ ਸ਼ਰੀਰ ਤੇ ਵੀ ਮੰਦਾ ਫਰਕ ਪੈਂਦਾ ਏਦਾ, ਨੀਂਦਰ ਤੇ ਫ਼ਰਕ ਪੈਂਦਾ ਨਾਲੇ ਦਿਮਾਗ ਤੇ ਵੀ ਬੜਾ ਫ਼ਰਕ ਪੈਂਦਾ, ਸਿਰ ਦਰਦ ਰਹੇਗਾ, ਅੱਖਾਂ ਤੇ ਫ਼ਰਕ ਪਏਗਾ।
ਬਿਲਕੁਲ, ਬਿਲਕੁਲ। ਹਾਂਜੀ- ਹਾਂਜੀ।
ਫਸਣ ਪੈ ਹੀ ਰਿਹਾ, ਪਹਿਲਾਂ ਲੋਕੀ ਮਿਲਦੇ -ਜੁਲਦੇ ਸੀ। ਹੁਣ ਵੀਡੀਓ ਫੁੱਲ ਵਗੈਰਾ ਕਰ ਲੈਂਦੇ ਨੇ ਜੀ।
ਹੂੰ।
ਤੁਸੀਂ ਵੇਖ ਹੀ ਰਹੇ ਓ! ਸੁੱਖ ਤਾਂ ਚਲੋ ਹੈਗਾ ਐ, ਵੀ ਜਿਵੇਂ ਕੋਈ ਬੰਦਾ ਬੜੀ ਦੂਰ ਬੈਠਾ ਐ ਚਲੋ ਉਹਨੂੰ ਵੀਡੀਓ ਕਾਲ ਕਰਲੋ ਜਦ ਮਰਜ਼ੀ ਮੈਸੇਜ ਕਰ ਲੋ। ਫੋਨ ਕਰਲੋ ਹਨਾ,
ਬਿਲਕੁਲ-ਬਿਲਕੁਲ।
ਛੋਟੇ ਬੱਚੇ ਨੇ ਜਿਹੜੇ ਹੁਣ ਅੱਜ-ਕੱਲ ਦੇ ਫੋਨ ਨਹੀ ਛੱਡਦੇ। ਚਲੋ ਉਹ ਫੋਨ ਨਹੀ ਛੱਡਦੇ ਤੁਸੀਂ ਫੋਨ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਵਾਲੋ। ਉਹਨਾਂ ਦਾ ਫੋਨ ਦਾ ਫੋਨ ਬਣਾਨਾ ਹੋ ਜਾਏਗਾ ਤੇ ਪੜ੍ਹਾਈ ਦੀ ਪੜ੍ਹਾਈ ਹੋ ਜਾਏਗੀ।
ਹੂੰ, ਉਹ ਵੀ ਕਰਦੇ ਨੀ ਫਿਰ ਬੱਚੇ,
ਨਵੀਂ-ਨਵੀਂ ਚੀਜ਼ਾਂ ਦੇਖੋ ਐਕਟੀਵਿਟੀਇਜ ਬੜੀਆ ਹੁੰਦੀਆ ਨੇ ਬੱਚੇ ਦੀਆਂ ਬੱਚੇ ਜਦਕਿ ਪ੍ਰੈਕਟੀਕਲ ਚੀਜ਼ ਵੇ ਬੱਚੇ ਜਲਦੀ ਸਿੱਖਦੇ ਨੇ। ਹਾਂਜੀ। ਤਾਂ ਤੁਸੀਂ ਕਿਹੜੀ ਮੈਪ ਜ਼ਿਆਦਾ ਚਲਾਉਂਦੇ ਹੋ।
ਮੈਂ, ਮੈਂ ਤਾਂ ਮਤਲਬ, ਮੈਂ ਮਤਲਬ ਇੰਸਟਾਗ੍ਰਾਮ ਹੀ ਚੱਲਦਾ ਮੇਰਾ ਤਾਂ ਹੱਥ ਬਸ ਰੀਲਸ, ਸਕਰੋਲ ਕਰਦੇ ਓ ਅੱਜ-ਕੱਲ ਮੈਂ ਇੱਕ ਵੈੱਬ ਸੀਰੀਜ਼ ਸ਼ੁਰੂ ਕੀਤੀ ਹੋ ਤਾਂ ਕਰਕੇ ਇੰਸਟਾਗ੍ਰਾਮ ਦੀ, ਟਾਈਮਿੰਗ ਘੱਟ ਹੈ ਤੇ ਨੈੱਟ ਫਲਿਕਸ ਚੱਲਦਾ ਪਿਆ।
ਹਮ ਤੇ ਤੁਸੀਂ ਇੱਕ ਚੀਜ਼ ਫੇਰ ਇਹ ਚੀਜ਼ ਕਰਨਾ ਤੁਸੀਂ ਜਿਵੇਂ ਇੰਸਟਾਗ੍ਰਾਮ ਤੇ ਕੋਈ ਤੁਸੀਂ ਵਲੋਗ ਵਗੈਰਾ ਸਟਾਰਟ ਕਰ ਲੋ ਲੋਕੀ ਇਹ ਤੋਂ ਚੰਗੇ ਪੈਸੇ ਵੀ ਕਮਾ ਰਹੇ ਨੇ।
ਕੰਮ ਨੀ ਹੁੰਦਾ। ਪਤਾ ਨੀ ਕਿਉਂ।
ਪਤਾ ਨੀ ਉਹਦੇ ਵਿੱਚ ਨਾ ਉਹਦੇ ਵਿੱਚ ਬੋਲਦੇ ਰਹੋ ਕੁਛ ਵੀ ਮਤਲਬ ਐ ਇੰਨਾ ਮਤਲਬ ਭੋਰੀ ਜੇ ਨਹੀ ਜਾਂਦੀ। ਉਹਦੇ ਚ ਕੁਛ ਵੀ ਕਰਦੇ ਪਏ ਐ, ਯੇ ਮੇਰਾ ਭਾਈ ਹੈ ਯੇ ਮੈਂ ਹੂ, ਹੂੰ, ਮੈਥੋਂ ਨੀ ਹੋਣਾ ਇਹ ਸਭ ਕੁਛ,
ਹ ਤੇ ਕਈ ਜਿਵੇਂ ਬੇਰੁਜ਼ਗਾਰ ਨੇ ਉਹਨਾਂ ਨੇ ਔਨਲਾਈਨ ਦੇ ਜ਼ਰੀਏ, ਬਥੇਰਾ ਕੰਮ ਸ਼ੁਰੂ ਕਰ ਲਿਆ। ਜਿਵੇਂ ਕਿਸੇ ਦੀ ਦੁਕਾਨ ਨਹੀ ਚੱਲਦੀ ਸੀ, ਜਿਵੇਂ ਕੋਈ ਦੁਕਾਨ, ਦੁਕਾਨ ਐ, ਜਾਂ ਕੋਈ ਵੀ ਕੰਮ ਹੈ ਬਲੋਗਰਾਂ ਨੂੰ ਬੁਲਾ-ਬੁਲਾ ਕੇ, ਉਹ ਆਪਣੀ ਦੁਕਾਨ ਦੀ ਐਡਵਰਟਜ਼ਮੈਂਟ ਦਿੰਦੇ ਨੇ।
ਹੂੰ, ਕਈ ਦਾ ਅਸੀਂ ਲਈ ਜੀ। ਕੰਟ ਕਈ ਅਸੀ ਮਜ਼ਾਕ ਲ ਕੰਟੈਂਟ ਪਾਉਣ ਲੱਗ, ਗੇ ਤੇ ਕੀ ਕਰਨ ਲੱਗ ਗਿਆ ਕੋਈ ਕੀ ਕਰਨ ਲੱਗ ਗਿਆ। ਕੋਈ ਟਰੈਵਲਿੰਗ ਦਾ ਬੋਲ ਲੱਗ ਗਿਆ।
ਹਾਂ, ਵਿਊਜ਼ ਤੁਹਾਨੂੰ ਆਉਣੇ ਹੀ ਆਉਣੇ ਨੇ। ਚਾਹੇ ਤੁਸੀਂ ਕੁਛ ਵੀ ਕਰ ਲਓ ਸਿੱਧੀ ਹ ਕਰ ਲੋ ਕੁਛ ਵੀ ਕਰ
ਜ ਬਈ ਜੋ ਆਪਣੀ ਡਰੈਸਿੰਗ ਸੈਂਸ ਦਖਾਣ ਲੱਗ ਗਿਆ।
ਇੱਕ ਮਨੋਰੰਜਨ ਹੀ ਬਣਿਆ ਹੋਇਆ ਦੇਖੋ ਕਮੇਡੀ ਹੈਗੀ ਇੱਕ ਤਰ੍ਹਾਂ ਦੀ ਇਹ ਵੀ। ਔਰ ਅਸੀਂ ਜੋ ਸੋਚਦੇ ਹੈ ਨਾ ਜੇ ਉਹੀਓ ਸਾਡੇ ਅੱਗੇ ਰੀਲਾਂ ਆ ਜਾਂਦੀਆ ਨੇ ਤੁਸੀਂ ਕਦੀ ਦੇਖੀ ਇਹ ਚੀਜ਼? ਵੀ ਫੋਨ ਵੀ ਸਾਡਾ ਦਿਮਾਗ ਪੜ੍ਹਦਾ ਪਿਆ। ਜਿਵੇਂ ਅਸੀਂ ਕਈ ਵਾਰੀ ਸੋਚਣੇ ਹਾਂ ਜੋ ਚੀਜ਼ ਦਿਮਾਗ ਚ ਆਪਣੇ ਜਿਵੇਂ ਸਾਡਾ ਮੂਡ ਹੁੰਦਾ ਫੋਨ ਤੇ ਓਹੀਓ
ਬਿਲਕੁਲ ਉਹੀ-ਉਹੀ ਚੀਜ਼ਾਂ ਹੋਣ ਲੱਗ ਜਾਂਦੀਆਂ ਆਪਣਾ ਸੈਡ ਆ ਦਾ ਸਾਨੂੰ ਸੈਡ ਰੀਲਾਂ ਆਉਣ ਲੱਗ ਜਾਣਗੀਆਂ। ਜੇ ਆਪਾਂ ਖੁਸ਼ ਹਾਂ ਸਾਨੂੰ ਅਸੀਂ ਮਜ਼ਾਕ ਬੜੀਆ ਰੀਲਾਂ ਆਣ ਲੱਗ ਜਾਂਗੀਆਂ। ਪਤਾ ਨੀ ਇੰਸਟਾਗ੍ਰਾਮ ਨੂੰ ਨਾ ਸਾਡੇ ਦਿਮਾਗ ਦਾ ਪਤਾ ਲੱਗ ਗਿਆ ਮੇਰੇ ਖਿਆਲ
ਤੇ ਖਾਣ ਪੀਣ ਦੀਆਂ ਚੀਜ਼ਾਂ ਆਦੀਆਂ ਰੈਣਗੀਆਂ ਮੈਂ ਬੜੀ ਵਾਰੀ ਨੋਟਿਸ ਕੀਤਾ।
ਹੁੰਦੀ ਹੈ ਤਾਂ ਗੋਲ ਗੱਪੇ ਕੁਛ ਵੀ ਚੀਜ਼ ਹੋਣ ਲੱਗ ਜੋ ਕਿ ਵਿੱਚ ਗੋਲ ਗੱਪੇ ਖਾਣ ਪੀਣ ਦੇ ਚੀਜ 'ਚ ਆਉਣ ਲੱਗ ਜਾਣਗੀਆਂ।
ਫੋਨ ਵੀ ਸਾਡਾ ਦੇਖਲੋ ਦਿਮਾਗ ਪੜਦਾ ਸਾਡੇ ਮੂਡ ਇਨਾਂ ਨੂੰ ਵੀ ਪਤਾ ਨੇ। ਮੈਮ ਦੇਖਲੋ ਵੀ ਐ ਚੀਜ਼ ਵੀ ਇੱਥੇ ਤੱਕ ਪਹੁੰਚ ਚੁੱਕੀ ਐ।
ਹੂੰ
ਹੂੰ ਕਿਚਨ ਤੇ ਦੇਖੋ ਹੈ ਈ ਐ ਵਧੀਆ ਹੈਗਾ। ਪਰ ਤੁਸੀਂ ਐ ਦੇਖੋ ਨਾ ਵੀ ਐ ਤੇ ਕੀ ਕੈਂਦੇ ਨੇ। ਪ੍ਰਭਾਵ ਵੀ ਬੂਰੇ ਪ੍ਰਭਾਵ ਵੀ ਕਿੰਨੇ ਹੈਗੇ ਨੇ। ਦੀ ਡਿਸਡਵਾਂਟਜ ਕਿੰਨੇ ਐ ਏਸ ਚੀਜ਼ ਦੇ ਬੱਚਿਆਂ ਦੇ ਆ ਤੇ ਹੋ ਗਏ ਏ ਪਰ ਅਸੀ ਸਮਝਾਉਣਾ ਚਾਈਦਾ ਬੱਚੇ ਦੇਖੋ ਅਸੀਂ ਜੋ ਕਰਾਂਗੇ ਬੱਚੇ ਚੇ ਕਰਨਗੇ ਹੁਣ ਤੁਸੀਂ ਇੱਕ ਚੀਜ਼ ਦੇਖੀ ਬਾਰ ਬੱਚਿਆਂ ਦੇ ਵਿੱਚ ਇੰਨੀ ਸੋਸ਼ਲ ਐਕਟੀਵਿਟੀ ਓ ਸੋਚਣ ਕੈ ਰਈ ਆਂ ਫਿਜ਼ਕਲ ਐਕਟੀਵਿਟੀ ਉਨਾਂ ਦੇ ਵਿੱਚ ਇੰਨੀ ਹੈ ਨਾ ਉਨਾਂ ਨੂੰ ਫੋਨਾ ਦਾ ਨਾ ਇਨਾ ਅ ਹੈਗਾ।
ਹੂੰ
ਉਨਾਂ ਨੂੰ ਬਿਲਕੁਲ ਨਈ ਹੈਗਾ ਸਕੂਲ ਤੋਂ ਆਣਾ ਐਕਟੀਵਿਟੀ ਕਰਨੀ। ਪੜ੍ਹਾਈ ਕਰਨੀ। ਠੀਕ ਏ ਪ੍ਰੋਪਰ ਉਨਾਂ ਦੀ ਰੂਟੀਨ ਬੋਤ ਵਧੀਆ ਹੈਗੀ ਐ ਵੀ ਅਸੀਂ ਉਸ ਚੀਜ਼ ਨੂੰ ਦੇਖਣੇ ਆਂ। ਪੈਲੇ ਲੋਕਾਂ ਵੇਖੋ ਵੀ ਹਾਂ ਸਵੇਰੇ ਉੱਠ ਉੱਠਣਾ ਸੱਤ ਅੱਠ ਵਜੇ ਨਾਸ਼ਤਾ ਵਗੈਰਾ ਕਰਨਾ ਫਿਰ ਪ੍ਰੋਪਰ ਇੱਕ ਦੋ ਵਜੇ ਦੇ ਨਾਲ ਲੰਚ ਕਰਨਾ ਹੁਣ ਅੱਜ ਕੱਲ ਰੁਕੀ ਨੀ ਕੈ ਲੋ ਪੰਜ-ਪੰੰਜ ਕੱਠਾ ਕੀਤਾ। ਐ ਚੀਜ਼ ਤਾਂ ਦੇਖੋ ਪ੍ਰਭਾਵ ਤੇ ਪੈਂਦਾ ਨਾ ਸਾਡੇ ਸ਼ਰੀਰ-ਸਰੀਰ ਤੇ ਹੁਣ ਤੁਸੀਂ ਆ ਚੀਜ਼ ਵੇਖ ਲਓ ਕਈ ਵਾਰੀ ਅਸੀਂ ਲਿੰਕ ਵੇਖਦੇ ਹਾਂ। ਇੰਸਟਾਗ੍ਰਾਮ ਤੇ ਫੇਸਬੁੱਕ ਤੇ ਉੱਪਰ ਕੋਈ ਹੋਰ ਹੈਡਿੰਗ ਦਿੱਤੀ ਹੋਏਗੀ। ਤੇ ਠੀਕ ਅੰਦਰ ਕੁਛ ਹੋਰ ਹੋਏਗਾ ਗਲਤ ਐ। ਇੱਕ ਵਿਊਜ ਕਰਕੇ ਜਿਵੇਂ ਮੈਂ ਬਥੇਰਾ ਵੇਖਿਆ ਐਕਟਰ ਕੋਈ ਮਰ ਗਿਆ ਕੋਈ ਇਹ ਮਰ ਗਿਆ ਫੇਕ ਨਿਊਜ ਆਂਦੀਆਂ ਨੀ ਰੈਂਦੀਆਂ।
ਹੂੰ ਹੂੰ ਹੂੰ ਫੇਕ ਨਿਊਜ ਆਂਦੀਆਂ ਆਂ।
ਤੇ ਐ ਚੀਜ਼ ਦੇਖੋ ਗਲਤ ਐ ਨਾ ਫਿਰ ਐ ਤੇ ਲੋਕੀ ਕਈ ਸੱਚ ਸਮਝ ਲੈਂਦੇ ਨੇ।
ਹਾਂ
ਥੈਂਕਯੂ ਕਿੰਨੀ
ਜਿਵੇਂ ਹੇਮਕੁੰਡ ਸਾਹਿਬ ਬਾਰੇ ਉਨੇ ਪਿ ਪਿਛੇ ਜੇ ਇਨਾਂ ਨੇ ਕਿਆ ਸੀ ਬਈ ਯਾਤਰਾ ਬੰਦ ਹੋ ਗਈ ਜੇ ਏ-ਵੋ ਐ। ਓ ਫੇਕ ਨਿਊਜ ਈ ਸੀਗੀ ਕੋਈ ਯਾਤਰਾ ਨੀ ਬੰਦ ਹੋਈ ਜੇੜੇ ਉਥੇ ਸੀਗੇ।
ਹਾਂਜੀ ਯਾਤਰਾ ਤੇ ਚੱਲਦੀ ਨਈ ਐ, ਹੁਨ ਤੁਸੀਂ ਐਹ ਚੀਜ਼ ਦੇ ਟੱਚ ਫੋਨ ਹੈਗੇ ਐ ਅੱਜ-ਕੱਲ ਸਾਰਿਆਂ ਕੋਲ, ਗਲਤੀ ਨਾਲ ਕਿਸੀ ਕੋਈ ਲਿੰਕ ਭੇਜ ਦਿੱਤਾ ਜੇਹੜਾ ਨਈ ਖੋਲਨਾ। ਔਰ ਅਸੀਂ ਟੱਚ ਕਰ ਤਾ ਗ਼ਲਤੀ ਨਾਲ, ਓਹ ਫੋਨ ਹੈਕ ਸਾਡਾ ੳ ਕੰਮ ਹੈ ਅ ਫੋਨ ਹੀ ਐ ਇੱਕ ਬਸ ਏਹ ਤੇ ਗਲਤ ਚੀਜ਼ਾਂ ਹੈਗੀਆਂ ਨੇ ਮ-ਮ- ਮੈਂ ਤਾ ਅਯਿਓ ਕਹਿ ਬੱਚੇ ਐ ਚਾਵਲ ਵੱਡੇ ਸ਼ਰੀਰ ਤੇ ਸਾਰਿਆਂ ਦਾ ਇੱਕੋ ਜੇਹਾ ਈ ਏ-ਨਾ। ਵੀ ਜਿਹੜਾ ਜਦੋ ਰੋਟੀ ਖਾ ਰਿਹਾ ਟੀ-ਵੀ ਚਲਾ ਲਓ ਸਾਰੇ ਜਨੇ ਕੱਅ ਠੇ ਬਹਿ ਕੇ ਟੀ-ਵੀ ਦੇਖੋ, ਪਹਿਲਾ ਟਾਈਮ ਕਿੰਨਾ ਵਧੀਆ ਹੁੰਦਾ ਸੀ ਹੈਂਅ ਲੋਕੀ ਨਾਲੇ ਰੋਟੀ ਦਾ ਕਰਨ ਚਲੀ ਜਾਂਨੀ ਟੀ-ਵੀ ਵੇਖ ਲੈਨਾ ਪਹਿਲੇ ਨਿਊਜ਼ ਵਗੈਰਾ ਦੇਖੋ ਰੇਡੀਓ ਤੇ ਆਂਦੀਆਂ ਜੀ, ਫਿਰ ਟੀ-ਵੀ ਤੇ ਆਨ ਲਾਗੀਆਂ। ਹੁਨ ਟੀ-ਵੀ ਤੇ ਨੀ ਹੁਨ ਫੋਨਾਂ ਦੇ ਵਿੱਚ ਨੇ, ਜਿੱਥੇ ਬੈਠੋ ਉੱਥੇ ਦੀ ਨਿਊਜ਼ ਵੇਖ ਲੋ, ਉੱਥੇ ਦਾ ਤੁਸੀਂ ਵੈਦਰ ਵੇਖ ਖਲੋਜ ਕਿੱਦਰੇ ਘੁੰਮਣ ਦਾ ਪਲੈਨ ਤੁਸੀਂ ਓਸ ਸਿਟੀ ਦਾ ਯਾ ਓਸ ਕੰਟਰੀ ਦਾ ਸੱਤ-ਦਿਨ ਦਾ ਵੈਦਰ ਦੇਖ ਸਕਦੇ ਓ। ਵੀ-ਕੀ ਓਥੇ ਦਾ ਓਹ ਰੈਨਾ
ਹੂਅਅ
ਤੇ ਮਤਲਬ ਕਿ ਕੁਛ ਵੀ ਸਾਡੀ ਲਾਈਫ ਦੇ ਵਿੱਚ, ਹੁਨ ਕੁਛ ਜਿਵੇਂ ਉਅ ਹੁੰਦਾ ਹੈ ਨਾ ਏਨਾ ਐਕਸਾਈਟਿੰਗ ਓਹ ਚੀਜ਼ ਰਹੀ ਨੀ। ਵੀ ਐਹ ਚੀਜ਼ ਨਾ ਐਹ ਚੀਜ਼ ਏਹ ਨਾ ਸੋਸ਼ਲ ਮੀਡੀਆ ਨੇ ਆਕੇ ਸਾਰਾ ਕੁਛ ਐਦਾ ਹੀ ਕਰ ਦਿੱਤਾ।
ਹਾਂਜੀ।
ਹੋ ਗਿਆ ਬਸ ਹੋਰ ਕੁਛ ਨੀ, ਵੀ ਹਾਂ ਲੋਕਾਂ ਨੂੰ ਦੇਖੋ ਵੇਖੀ ਓਹ ਏਹ ਕਰ ਰਿਹਾ, ਤੇ ਮੈਂ-ਵੀ ਏਹ ਕਰਨਾ ਐ ਜੀ।
ਚਲੋ ਅਸੀਂ ਆਪਨੇ-ਆਪ ਤੇ ਆਪਣਾ ਕੰਟਰੋਲ ਰੱਖਨੇ ਆਂ ਘੱਟ ਯੂਜ਼ ਕਰਿਆ ਕਰੀਏ ਸਾਰੇ ਇਕੱਠੇ ਬੇਠਿਆ ਕਰੀਏ ਗੱਲਾਂ-ਬਾਤਾਂ ਕਰਿਆ-ਕਰੀਏ ਫੈਮਿਲੀ ਨਾਲ।
ਹੁਨ ਦੇਖੋ ਤੁਸੀ ਫੈਮਲੀ ਦਾ ਟਾਈਮ ਦੇਖੋ ਬਾਰ-ਬਾਰ ਨੀ ਆਨਾ। ਹਨਾ ਵੀ ਓਹ ਜੇਹੜਾ ਬੰਦਾ ਫੇਰ ਨਹੀਂ ਹੁੰਦਾ, ਫੇਰ ਜਿ -ਬਾਅਚ ਜ਼ਿਆਦਾ ਹੁੰਦਾ ਹੈ ਵੀ ਹਾਂ ਹਾਏ ਅਸੀਂ ਓਹ ਕਿਉਂ ਨੀ ਖਿਝ ਕੀਤੀ। ਛੋਟੇ-ਬੱਚੇ ਵੇਲੇ ਸਾਡੇ ਉੱਥੇ ਕਿੰਨੀ ਐਕਟੀਵਿਟੀਸ ਕਰਦੇ ਸੀ, ਗੁੱਲੀ-ਡੰਡਾ ਖੇਲਨਾ ਐ ਅੱਜ-ਕੱਲ ਦੇ ਬੱਚੇ ਬਸ ਫੋਨਾਂ ਦੇ ਵਿੱਚ ਹੀ ਵੜੇ ਰਹਿਨੇ
ਹਮ-ਅ ਚਲੋ ਹਾਂਜੀ-ਹਾਂਜੀ, ਚਲੋ ਠੀਕ। ਠੀਕ ਏ, ਟੇਕੇ, ਬਾਏ-ਬਾਏ।